ਸ਼ਸ਼੍ਰੀ ਕਾਲ ਜੀ।
ਈ ਕਾਲ ਜੀ।
ਓਰ ਕੀ ਆਲ ਏ?
ਵਧੀਆ, ਵਧੀਆ ਤੁਸੀਂ ਸੁਨਾਓ?
ਅਸੀਂ ਵਦੀਆ। ਓਰ ਕੀ ਕਰਦੇ ਪਏ ਸੀ?
ਤੁਸਨੂ
ਬਸ ਵੈਸੇ ਈ ਵੇਲੇ ਬੈਠੇ ਸੀ ਮੈਂ ਕਿਆ ਗੱਲਬਤ ਕਰਲਿਏ ਥੋੜ੍ਹੀ ਹੋਰ ਬੱਚੇ ਘਰਜਵਾਈ ਠੀਕ ਨੇ?
ਹਾਂਜੀ ਹਾਂਜੀ ਹਜੇ ਤੇ ਮੇਰੇ ਬੱਚੇ ਹੋਏ ਨੀ ਹਜੇ ਤੇ ਮੈਂ ਆਪ ਬੱਚਾ ਹੈਗਾ
ਚਲੋ ਤੁਹਾਡੇ ਨੀ ਹੋਏ ਤੁਹਾਡੇ ਬ੍ਰਦਰ ਦੇ ਤੇ ਹੈਗੇ ਈ ਨੇ
ਹਾਂਜੀ ਹਾਂਜੀ ਉਹ ਸਭ ਵਧੀਆ ਮਜ਼ੇ ਕਰਦੇ ਪਏ ਨੇ ਤੁਸੀਂ ਸੁਣਾਓ
ਬਸ ਵਧੀਆ ਸਭ ਸ ਕੁਛ ਵਧੀਆ ਹੋਰ ਹਾਂਜੀ ਹਾਂਜੀ ਬਹੁਤ ਵਧੀਆ
ਪਰਿਵਾਰ
ਪਰਿਵਾਰ ਸਭ ਠੀਕ ਨੇ ਹੋਰ ਤੁਹਾਡੇ ਪਰਿਵਾਰ ਸਾਰੇ? ਠੀਕ ਨੇ?
ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਨੇ ਸਭ ਹੰ
ਹੋਰ ਛੁੱਟੀਆਂ ਹੋ ਣੀਆਂ ਹੁਣ ਤੇ ਬੱਚਿਆਂ ਦੀਆਂ
ਹਾਂਜੀ ਪੱਚੀ ਤਰੀਕ ਤੋਂ ਪੈਣੀਆਂ ਨੇ
ਅੱਛਾ ਅੱਛਾ ਹਾਂ ਗਰਮੀਆਂ ਜੋ ਸ਼ੁਰੂ ਹੋ ਗਈਆਂ ਨੇ ਸਾਡੇ ਏੱਥੇ ਵੀ ਹੋ ਗਈਆਂ। ਪੱਚੀ ਤੋਂ ਐਲਾਨ ਹੋਇਆ
ਅੱਛਾ
ਹਾਂਜੀ
ਹਾਂ
ਬਸ ਛੁੱਟੀਆਂ ਪੈਨ ਦੀ ਦੇਰ ਏ ਬੱਚਿਆਂ ਨੇ ਆਤੰਕ ਚੱਕ ਦੇਨਾ
ਹੂੰ, ਨਹੀਂ ਅੱਜ-ਕੱਲ ਦੇ ਬੱਚੇ ਨੂੰ ਸ਼ਰੀਫ ਓ ਕੈਨੇ ਆਤਕ ਕੀ ਚਕਨਾ ਫੋਨ ਲੈਂ ਕੇ ਬੈ ਜਾਂਦੇ ਨੇ
ਕਦੇ, ਸਵੇਰੇ ਉਠਦੇਆਂ ਨਾਲ ਫੋਨ ਚਾਈਦਾ ਬੰਦੇ ਦੂਜੇ ਨੂੰ ਕੋਈ ਕੰਮ ਹੀ ਨਹੀਂ ਹੁੰਦਾ ਫੋਨ ਨਾਲ, ਇਹਨਾਂ ਨੂੰ ਫੋਨ ਚਾਹੀਦਾ ਬਸ ਫੋਨ, ਫੋਨ, ਫੋਨ, ਹਰ ਟਾਈਮ ਫੋਨ
ਹਾਂਜੀ ਮੇਰੀ ਅਪਨੀ ਪਤੀਜੀ ਓਹ ਅਪਨਾ ਨਾ ਜੀ ਸਵੇਰੇ ਉੱਠਨਾ ਜਦੋਂ ਓਨੇ ਓਦਾ ਜੋ ਦੋਧ ਪਾਂਦੇ ਨਾ ਦੋਧ ਓਨੇ ਬਿਨਾ ਫੋਨ ਚਲਾਏ ਪੀਨਾ ਹੀ ਨਈ।
ਹਾਂ ਏਹੀਓ ਹਾਲ ਏ
ਇੱਕ ਦਿਨ ਕੀ ਹੋਯਾ ਫੋਨ ਓਦੀ ਮੰਮੀ ਕੋਲ ਸੀ ਦੋਧ ਦੇਗੀ, ਦੋਧ ਨਾ ਪੀਵੇ, ਦੁੱਧ ਨਾ ਪ ਫੋਨ ਦਿਓ, ਫੋਨ ਦਿਓ, ਫੋਨ ਦਿਓ ਫੋਨ ਦਿਤਾ ਤਾਂ ਓਨੇ ਦੋਧ ਤਾਂ ਸਵੇਰ ਦੀ ਗੱਲ
ਅਛਾ, ਅੱਛਾ ਆਏ ਤੁਸੀ ਏਈ ਕੈਂਦੇ ਅੱਜ ਕੱਲ੍ਹ ਬੱਚਿਆਂ ਦੀ ਅੱਖ ਈ ਐਵੇਂ ਖੁੱਲਦੀ ਏ ਫੋਨ ਲੈਣਗੇ ਸਭ ਤੋਂ ਪਹਿਲੇ, ਰੋਟੀ ਵੀ ਫੋਨ ਨਾਲ ਖਾਂਦੇ ਨੇ ਜਦ ਤੱਕ ਜਿਹੜਾ ਬੱਚਾ ਨਹੀਂ ਰੋਟੀ ਖਾਂਦਾ ਹੋਇਗਾ ਨਾ ਉਹਨਾਂ ਨੂੰ ਬਸ ਮਾਵਾਂ ਨੇ ਆਦਤਾਂ ਪਾ ਦਿੱਤੀਆਂ ਹੋਈਆਂ ਕਿ ਹਾਂ ਬਈ ਫੋਨ ਤੇ, ਕੋਈ ਵੀਡੀਓ ਵਿਖਾਣੀ ਆ ਜਾਂ ਫੋਨ ਦੇਣੀ ਆ, ਆਹ ਚੀਜ਼ੀ ਦਿਖਾਣੀ ਆ, ਆਹ ਕੁਛ ਦਿਖਾਨੀ ਆ, ਓਹ ਵੀਖਾਂਦੇ ਨੇ ਚਲੋ ਓਹ ਤੇ ਆਪਨੀ ਤਰਫੋਂ ਖਵਾਣ ਦੀ ਕੋਸ਼ਿਸ਼ ਕਰਦੇਨ ਰੋਟੀ ਓਹ ਨੀ ਪਤਾ ਹੋਂਦਾ ਆਦਤ ਪੈ ਜਾਂਦੀ ਏ ਫਿਰ ਬਾਅਦ ਚੋਂ ਫੇਰ ਉਹਨਾਂ ਨੇ ਰੋਟੀ ਤੇ ਖਾਣੀ ਨੀ ਫੋਨ ਬਿਨਾਂ ਜੀ ਫੋਨ ਏ ਮੇਰੇ ਆਪਣੀ ਭਤੀਜੀ ਹੈਗੀ ਆ, ਓਹ ਨਿੱਕੀ ਜਿੰਨੀ ਏ, ਓਨੂੰ ਵਾਜਾਂ ਮਾਰਦੇ ਰਹੋ ਭਾਵੇਂ ਉੰਡੇ ਹਾੱਥ ਚ ਫੋਨ ਪਕੜਾ ਦੋ, ਪੋਇਮਾ ਲਗਾ ਕੇ ਦੇ ਦੋ, ਬਸ ਓਹਨੇ ਇੰਨਾ ਮਸਤ ਹੋ ਜਾਣਾ ਓਹਨੂੰ ਸਾਰਾ ਸ਼ਹਿਰ ਵਾਜਾਂ ਮਾਰਦਾ ਜਿ ਉਹਨੇ ਨਹੀ ਸੁਣਨਾ ਕਿ ਕੋਈ ਹੈ ਯਾ ਨਹੀਂ ਹੈਗਾ ਆਲੇ ਦੁਆਲੇ ਕੁਛ ਨੀ ਪਤਾ ਓਹਨੂੰ ਹੁਣ ਇੰਨੀਆਂ ਵਾਜਾਂ ਫੇਰ ਹਂਗਾਵਾਂਗੇ ਜਾ ਕੇ, ਤਾਂ ਜਾ ਕੇ ਹਿਲਦੀ ਓਹ, ਓਹਦਾ ਤੇ ਬੋਹਤ ਬੁਰਾ ਹਾਲ ਏ ਛੋਟੀ ਦਾ
ਹਾਂਜੀ ਹਾਂਜੀ, ਸਾਡੇ ਘਰ ਵਸ ਇਓ ਚ ਘਰ ਏ ਫੋਨ ਬਗੈਰ ਕੁਛ ਭੀ ਨੀ ਹੈਗਾ ਫੋਨ ਤੇ ਅੱਜ ਕੱਲ ਯੂਟਿਊਬ ਤੇ ਵੇਖਦੇ ਰਹਿੰਦੇ ਨੇ ਰੀਲਾਂ ਵਗੈਰਾ ਓਹਾ ਜੋ ਵੇਖਦੇ ਨੇ ਉਹਾ ਮੰਗਦੇ ਨੇ ਉਹਾ ਇ ਕਰਦੇ ਨੇ ਹੋਣ ਯੂਟਿਊਬ ਤੇ ਕੋਈ ਵੇਖਦੇ ਨੇ ਕੋਈ ਕਲੇ ਕਲੂ ਹੁੰਦੀ ਹੈ ਕੋਈ ਕਲੇ ਵੀ ਕੋਈ ਕੁਛ ਚੀਪਕਦੀ
ਹਾਂ ਕਲੇ ਸਲਿੰਕ ਸਾਰਾ ਕੁਛ ਅਈਯੋ ਵੇਖਦੇ ਰਹਿੰਦੇ ਨੇ ਯੁਟਯੂਊਬਾਂ ਤੇ ਏ ਗੇਮਸ ਹੈ, ਸਾਡੇ ਟਾਈਮ ਤੇ ਕੁਛ ਹੁੰਦਾ ਨੀ ਸਾਡੇ ਟਾਈਮ ਤੇ ਮਿੱਟੀਆਂ ਚ ਖੇਲਦੇ ਸਾਂ ਅਸੀਂ। ਮਿੱਟੀਆਂ ਦੇ ਘਰ ਬਣਾਨੇ। ਮਿੱਟੀਆਂ ਚ ਖੇਲਣਾ। ਮਿਟੀਯਾਂ ਦੇ ਲੱਡੂ ਬਣਾ ਨਹੀ, ਨਹੀ ਮਤਲਬ ਓਹ ਬਹੁਤ ਮਜ਼ਾ ਆੰਦਾ ਸੀ ਸਾਰੇ ਮਹੱਲੇ ਦੇ ਕੱਠੇ ਹੋ ਕੇ ਖੇਲਦੇ ਹੋਂਦੇ ਸਾਂ।
ਹੂੰ।
ਡੇ ਵੀ ਐਵੇਂ ਹੁੰਦਾ ਹੁਣਾ?
ਹਾਂਜੀ, ਹਾਂਜੀ ਸਾਡੇ ਟੈਮ ਵੀ ਇੰਜੇ ਵੋ ਮਿੱਟੀ ਨਾ ਮਿੱਟੀ ਦਾ ਸਬ ਕੁਛ ਬਨਦੇ ਸੀ ਹਰ ਚੀਜ ਮਿੱਟੀ ਨਾਲ ਬਣਾੰਦੇ ਸਾ ਕਰ ਦੇ ਸਾ, ਹੋਰ ਤੋ ਤੋ ਤਰਾਂ ਆਪਨਾ ਖੋ -ਖੋ ਖੇਲਣੀ, ਕਬੱਡੀ ਖੇਲਨੀ
ਹਾਂ, ਚਾਅ
ਖੇਲਨਾ।
ਹਾਂ ਸਾਡੇ ਟਾਈਮ ਵੀ ਔਈਯੋ ਈ ਸੀ ਸਾਰਾ ਟਾਪੂ ਹੋ ਗੇਆ, ਖੋ-ਖੋ ਹੋ ਗਈ, ਕਬੱਡੀ ਹੋ ਗੇਆ, ਚੈਨ-ਚੈਨ ਓ ਗਈ, ਬਰਫ ਪਾਨੀ ਓ ਗੇਆ, ਖੇਲਾਂ ਸਾਨੂੰ ਖੇਲ ਕੂਦਨ, ਖੇਲ ਕੂਦਨ ਆਲੀਆਂ ਖੇਲਾਂ ਸਂ ਜਿਦੇ ਨਾਲ ਸਾਡਾ ਮਤਲਬ ਸ਼ਰੀਰ ਨੂੰ ਇੱਕ ਮਤਲਬ ਸਾਡਾ ਜੇੜਾ ਖੂਨ ਦੋਰਾ ਕਰਦਾ ਅਸੀਂ ਅਗਰ ਭਗਦੇ ਆ, ਤੇ ਇੱਕ ਐਕਸਰਸਾਈਜ਼ ਦਾ ਕੰਮ ਕਰਦੇ ਹਨ ਲੇਕਿਨ ਹੁਨ ਅੱਜ-ਕੱਲ ਕੀ ਹੈ ਫੋਨਾ ਚ ਬੱਚੇ ਵੜੇ ਦੇ ਨੇ ਫੋਨਾ ਚ ਵੜੀ ਜਾਏ ਨੇ ਬਸ ਛੋਟੇ- ਛੋਟੇ ਬੱਚਿਆਂ ਨੂੰ ਚਸ਼ਮੇ ਲੱਗੇ ਪਏ ਨੇ। ਮੇ ਪਿਛਲੇ ਪਤੀਜੀ ਨੂੰ ਹੂੰਨ ਲੱਗਿਆ, ਡਾੱਕ ਕੈਂਦੇ ਜੀ ਫੋਨ ਅਵੋਇਡ ਕਰੋ, ਫੋਨ ਕਿਵੇਂ ਅਵੋਈਡ ਕਰਿਯੇ ਓੰਨਾਨੂੰ ਆਦਤ ਤਾਂ ਪੈ ਚੁਕਿਯਾ ਫੋਨ ਕਿੱਥੋਂ ਅਵੋਇਡ ਹੁੰਦੇ ਨੇ।
ਹਾਂਜੀ ਹਾਂਜੀ, ਸਈ ਕੈ ਰੇ ਓ ਤੁਸਾਂ ਪੈਲੇ ਨਾ ਅਪਨਾ ਬੱਚਿਆਂ ਸ਼ਰੀਰ ਬੜਾ ਅੱਛਾ ਗਰੋਥ ਕਰਦਾ ਸੀ ਕੇਉਂ ਕਿ ਓਹ ਖੇਲਦੇ ਕੂਦਦੇ ਸਨ, ਸ਼ਰੀਰ ਪੂਰਾ ਮਤਲਬ ਕਿ ਗਰੋਥ ਕਰਦਾ ਸੀ, ਅੱਛਾ ਹੁਣ ਅੱਜ-ਕੱਲ ਬੱਚੇ ਤੁਸੀਂ ਵੇਖੋਗੇ ਨਾ ਹੋਣਗੇ ਪੰਜ ਪੰਜ ਸਾਲ ਦੇ ਲੱਗਨਗੇ, ਤਿੰਨ
ਹਾਂ, ਪੱਜਿਆ ਨੀ ਜਾਂਦਾ ਬੱਚਿਆਂ ਕੋਲੋ ਹੁਨ ਤੇ।
ਸਰੀਰ ਚ ਕੋਈ ਗਰੋਥ ਹੀ ਨੀ ਹੈਗੀ। ਚੌਵੀ ਘੰਟੇ ਫੋਨਸ ਲੈ ਕੇ ਬੈਠ ਠੇ ਰੈਨਾ, ਫੋਨ ਲੈਕੇ ਬੈਠੇ ਰੈਨਾ, ਕੋਈ ਏਕਟੀਵਿਟੀ ਕੋਈ ਨੀ ਕੋਈ ਕੁਛ ਨਈ। ਮੈਨ ਤੇ ਐ ਚੀਜ ਬੌਤ ਈ ਘਟੀਆ ਲੱਗਦੀ ਬੱਚੇ ਨੂੰ ਜੇੜੇ ਮਾਂ ਪਿਓ ਅਪਨੇ ਬੱਚੇ ਨੂੰ ਫੋਨ ਲੈ ਕੇ ਦੇ ਫੋਨ ਤੇ ਚੌਵੀ ਘੰਟੇ ਰੱਖਦੇ ਨੇ ਮੈਂ ਤੇ ਓ ਮਾਂ ਪਿਓ ਨੂੰ ਗਲਤ ਕਵਾਂਗਾ। ਬੱਚਿਆਂ ਹਾਂ ਤੇ।
ਹੰਮ੍ਹ, ਓ ਤੇ ਗੱਲ ਤੋਆਡੀ ਠੀਕ ਐ। ਪਰ ਬੱਚੇ ਅੱਜ ਕੱਲ੍ਹ ਨਾ ਬੌਤ ਆਦੀ ਹੋ ਗਏ ਨੇ ਐ ਚੀਜਾਂ ਦੇ-ਫੋਨਾਂ ਦੇ, ਤੁਤੇ ਖਾਸ ਕਰਕੇ ਫੋਨ ਦੇ ਜਿੰਨੀ ਮਰਜੀ ਗੇਮ ਖਿਲਵਾ ਲੋ ਐਨਾਂ ਕੋਲ ਅੱਖਾਂ ਦੇ ਖਾਪੇ। ਅੱਖਾਂ ਕੀ, ਅਰੇ ਅੱਜ ਕੱਲ ਵੱਡੇ ਵੀ ਹੁਣ ਫੋਨ ਅਪਣੀ ਗੱਲ ਕਰੀਏ ਤੇ ਥੋੜ੍ਹਾ ਬੌਤਾ ਤੇ ਫੋਨ ਅਸੀਂ ਵੀ ਚਲਾਣੇ ਈ ਆਂ। ਪਰ ਇੰਨੇ ਵੀ ਆਦੀ ਨੀ ਆ ਪਰ ਬੱਚੇ ਸਾਨੂੰ ਵੇਖ ਕੇ ਈ ਥੋੜ੍ਹੇ, ਹੋ ਜਾਂਦੇ ਨੇ ਕਿ ਹਾਂ ਬਈ ਐਨਾਂ ਦੇ ਹਤ ਏ ਫੋਨ ਏ ਤੇ ਸਾਨੂੰ ਵੀ ਚਾਈਦਾ, ਤੇ ਓ ਥੋੜਾ ਗੇਮ ਗੂਮ ਖੇਲਦੇ ਨੇ ਤੇ ਗੇਮ ਨਾ ਕੀ ਬਚ ਚਜ਼ ਆਈਸਾਈਡ ਤੇ ਇਫੈਕਟ ਪੈਂਦਾ ਐ ਚਲੋ ਇੱਕ ਤਰਾਂ ਦਾ ਦਿਮਾਗ ਤੇ ਤੇਜ ਹੁੰਦੈ ਗੇਮ ਖੇਲਣ ਨਾਲ ਸਾਡਾ, ਦਿਮਾਗ ਤੇ ਜੋਰ ਪੈਂਦਾ ਬੰਦਾ ਕੁਛ ਨਾ ਕੁਛ ਸੋਚਦਾ ਐ, ਸਾਡੀ ਜੇੜੀ ਸੋਚਣ ਦੀ ਸ਼ਕਤੀ ਓ ਤੇ ਤੇਜ ਹੁੰਦੀ ਏ ਪਰ ਲੋਸ ਤੇ ਹੈਗਾ ਈ ਏ ਨਾ ਅੱਖਾਂ ਨਾ ਕਿਤੇ ਨਾ ਕਿਤੇ ਤੇ ਹੁਣ ਲਾ ਲੋ ਤੁਸੀਂ ਅੱਖਾਂ ਦਾ ਏ, ਤੇ ਬੱਚਾ ਝੁੱਕ ਕੇ ਓਨੂੰ ਵੇਖ ਰੇਆ ਏ ਕਿਸ ਤਰੀਕੇ ਕਿਸ ਪੋਜੀਸ਼ਨ ਏਚ ਬੈਠਾ ਦੈ। ਓਨਾ ਨਾਲ ਛੋਟੇ ਛੋਟੇ ਬੱਚਿਆਂ ਨੂੰ ਸਰਵਾਈਕਲ ਤੱਕ ਹੋ ਰੇਆ ਏ ਅੱਜ ਕੱਲ।
ਅੱਛਾ ਜੀ।
ਹੋਰ ਸਰਵਾਈਕਲ ਸ਼ੁਰੂ ਹੋਏ ਦੇਣੇ ਐ ਬਾਅਵਾਂ ਦੇ। ਪੀੜਾਂ ਹੂੰਦੀਆਂ ਨੇ ਬਾਅਵਾਂ ਲੈ ਕੇ ਬੈ ਜਾਂਦੇ ਨੇ, ਮੋਡੇ ਲੈ ਕੇ ਬੈ ਜਾਂ ਸਾਰਾ ਦਿਨ ਫੋਨ ਚਲਾਓਗੇ ਤੇ ਐਈ ਹੋਣੈ।
ਬਸ ਜੀ ਹੁਨ ਕੀ ਕਰੀਏ ਕੀ ਕਰੀਏ ਮਾਂ ਪਿਓ ਨੂੰ ਸਮਝਾਣਾ ਚਾਈਦੈ। ਮੇਰਾ ਇੱਕ ਦੋਸਤ ਐ, ਓਦੇ ਬੱਚੇ ਨਾ ਚੌਵੀ ਘੰਟੇ ਫੋਨ ਚ ਲੱਗੇ ਰੈੰਦੇ ਨੇ। ਤੇ ਮੈਨੂੰ ਕੈੰਦਾ ਮੈਂ ਕੀ ਕਰਾਂ ਯਾਰ ਮੈਂ ਬੜਾ ਪਰੇਸ਼ਾਨ ਐ। ਮੈਂ ਓਨੂੰ ਕੇਆ ਤੂੰ ਐਸ ਤਰ੍ਹਾਂ ਕਰ ਇੱਕ ਡੋਗੀ ਲੈ ਆ। ਛੋਟਾ ਜੇਆ। ਓ ਡੋਗੀ ਰੈ ਕੈ ਨਾ ਬੱਚੇ ਡੋਗੀ ਚ ਮਸਤ ਹੋਂਗੇ, ਡੋਗੀ ਨਾਲ ਘੁੰਮਣਗੇ, ਡੋਗ ਨਾਲ ਚਲਾਣਗੇ, ਡੋਗੀ ਨੂੰ ਖਿਲਾਣਗੇ। ਫੋਨ ਤੋਂ ਨਾ ਅੱਕ ਜਾਣਗੇ। ਓਹਨੇ ਫਿਰ ਇੰਜ ਈ ਕੀਤਾ। ਹਾਂ, ਹਾਂਜੀ-ਹਾਂਜੀ ਜੀ ਉਹ ਫੇਰ ਡੋਗੀ ਲੈ ਆਯਾ ਆਪਣੇ ਕਰ, ਉਹ ਡੋਗੀ ਛੋਟਾ ਛੋਟਾ ਜਿਹਾ ਡੋਗੀ ਸੀ ਬਿਲਕੁਲ ਛੋਟਾ ਜਿਹਾ ਮਤਲਬ ੳਹਦੀ ਪੂੰਛ ਵੀ ੲਹਨੀ ਹੁੰਦੀ ਸੀ ਤੇ ਉਹ ਫੇਰ ਉਹ ਬ- ਬੱਚਿਆਂ ਦਾ ਦਿਮਾਗ ਸਾਰਾ ਬ ਡੋਗੀ ਚਲੇ ਗਿਆ, ਡੋਗੀ ਨੂੰ ਪੱਜਦਾ ਸੀ ਡੋਰੀ ਪਿੱਛੇ ਜਾਵਾਣ ਡੋਗੀ ਨੂੰ ਖਵਾਵਣ ਡੋਗੀ ਨੂੰ ਆਪ ਵੱਨ ਮਤਲਬ ਕਿ ਉੰਨਾ ਦਾ ਧਿਆਨ ਨਾ ਫੋਨ ਤੋਂ ਹਟ
ਬਈ ਥੋੜਾ ਤੇਹਾਟਿਆ ਹੀ ਹੋਣਾ ਮੈਂ ਨੀ ਮੰਨਦੀ ਕਿ ਪੂਰਾ ਤੇ ਚਲੋ ਫੋਨ ਨਹੀਂ ਛੁੱਟ ਸਕਦਾ ਸਾਡੇ ਜਿਆਂ ਦਾ ਨਹੀਂ ਛੁੱਟ ਸਕਦਾ ਤੇ ਬੱਚਿਆਂ ਦਾ ਕਿਥੋਂ ਪਰ ਥੋੜ੍ਹਾ ਜ ਹਾਂ ਜਿਵੇਂ ਪੂਰਾ ਦਿਨ ਬੱਚਾ ਲੈ ਕੇ ਬੈਠਾ ਰਹੇ ਤੇ ਉਸ ਤੋਂ ਤੇ ਕਈ ਗੁਣਾ ਬੈਟਰ ਕਿ ਹਾਂ ਉਹਨਾਂ ਦਾ ਮਾਇਡ ਡਾਇਵਰਟ ਕੀਤਾ ਪਹਿਲੇ ਟਾਈਮ ਵਿੱਚ ਇਹ ਹੁੰਦਾ ਸੀ ਕਿ ਫੈਮਲੀਆਂ ਦੇ ਲੋਕੀ ਕੱਠੇ ਬਹਿ ਕੇ ਆਪਸ ਵਿੱਚ ਖੇਡਦੇ ਹੁੰਦੇ ਸੀ ਲੂਡੋ ਖੇਡਦੇ ਸੀ ਉਹ ਜਿਹੜਾ ਕੈਰਮ ਬੋਰਡ ਹੁੰਦਾ ਉਹ ਖੇਡਦੇ ਸੀ ਚੈਸ ਖੇਡਦੇ ਸੀ ਹੁਣ ਅੱਜ ਕੱਲ੍ਹ ਆਪਸ ਵਿੱਚ ਕੋਈ ਬਹਿੰਦਾ ਹੀ ਨਹੀਂ ਆਪਸ ਵਿੱਚ ਕੀ ਬਹਿਣਾ ਸਾਰੇ ਫੋਨ ਚ ਚ ਬਿਜ਼ੀ ਨੇ। ਥੋੜਾ ਜਿਹਾ ਫਰੀ ਟਾਈਮ ਵੀ ਅਗਰ ਕਿਸੇ ਨੂੰ ਮਿਲ ਜਾਂਦਾ ਬਿਜੀ ਲਾਈਫ ਵਿੱਚੋਂ ਆਪਣੇ ਬਿਜੀ ਸ਼ਡਿਊਲ ਵਿੱਚੋਂ ਤੇ ਫ੍ਰੀ ਟਾਈਮ ਵਿੱਚ ਲੋਕੀ ਪਹਿਲਾਂ ਇਓ ਕਰਦੇ ਸਨ ਸਾਖੀਆਂ ਪੜ੍ਹਦੇ ਸਨ ਬਹਿ ਕੇ ਜਾਂ ਫਿਰ ਅ ਆਪਣੇ ਬੱਚਿਆਂ ਨੂੰ ਕੁਛ ਅੱਛੀ ਨੌਲੇਜ ਦਿੰਦੇ ਸ ਕਥਾਵਾਂ ਸੁਣਾਉਂਦੇ ਸਨ ਤੇ ਜਾਂ ਫਿਰ ਥੋੜੀ ਬਹੁਤੀ ਗੇਮ ਵਗੈਰਾ ਮਸਤੀ ਹੋ ਗਈ ਉਹ ਗੇਮਸ ਤੇ ਇਹੀ ਹੁੰਦੀ ਸੀ ਉਸ ਟਾਈਮ ਅਹ ਲ ਸੱਪ-ਸਿਡੀ ਹੋ ਗਿਆ, ਲੂਡੋ ਹੋ ਗਈ, ਅ ਕੈਰਮ ਬੋਰਡ, ਚੈਸ ਇਹ ਸਾਰੀ ਗੇਮਸ ਹੁੰਦੀਆਂ ਸੀ ਹੁਣ ਲੇਕਿਨ ਅੱਜ ਕੱਲ ਟਾਈਮ ਚ ਕੋਈ ਬੱਚਾ ਖੇਲਦਾ ਵੇਖਯਾ ਕਦੀ ਕਿਸੇ ਨੂੰ ਤੁਸੀਂ ਗਿਫਟ ਵੀ ਦੇ ਦੋ ਦੋ ਦਿਨ ਚਾਅ ਹੋਏਗਾ ਉਹਨੂੰ ਫੇਰ ਉਸ ਤੋਂ ਬਾਅਦ ਬੱਚੇ ਨੂੰ ਪਤਾ ਹੀ ਨਹੀਂ ਜੀ ਕਿ ਸਾਡਾ ਕੈਰਮ ਕਿੱਥੇ ਕੀ ਹੈ ਕੀ ਨੀ ਹੈ ਕੁਛ ਨੀ ਲੈਣਾ ਦੇਣਾ ਬਸ ਅੱਜਕੱਲ੍ਹ ਫੋਨ ਤੇ ਜਿੰਨੀ ਮਰਜ਼ੀ ਐਕਟੀਵਿਟੀ ਕਰਵਾ ਲੋ। ਜੋ ਜਾਣਦਾ ਸੋਸ਼ਲ ਮੀਡੀਆ ਤੇ ਜੋ ਗੰਦ ਪਿਆਦਾ ਸਾਰੇ ਕੰਟੈਂਟ ਪਤਾ ਨੀ ਕਿਹੜਾ ਕੰਟੈਂਟ ਕਿਹੜੇ ਬੱਚੇ ਕੋਲ ਜਾ ਰਿਹਾ ਕੀ ਇਫੈਕਟ ਪੈ ਰਿਹਾ ਕਿਸੇ ਚੀਜ਼ ਦਾ ਸਾਨੂੰ ਕੋਈ ਪਤਾ ਥੋੜਣਾ ਹੈਗਾ। ਬੱਚਿਆਂ ਨੂੰ ਅਸੀਂ ਕਿੰਨਾ-ਕਿੰਨਾ ਹੀ ਦੇਖ ਲਾਂਗੇ ਕਿ ਹਾਂ ਬਾਈ ਕੀ ਦੇਖ ਰਿਹਾ ਕੀ ਨਹੀਂ ਦੇਖ ਰਿਹਾ। ਕਿੰਨਾ ਕੁਈ ਦੇਖ ਲਏਗਾ ਸਭ ਤੋਂ ਮੇਨ ਗੱਲ ਤੇ ਇਹ ਹੈ। ਬੱਚੇ ਦੇ ਮਾਇੰਡ ਤੇ ਇਫੈਕਟ ਪੈ ਰਿਹਾ ਬੁਰੀ ਚੀਜ਼ਾਂ ਦੇਖ ਦੇਖ ਕੇ।
ਹਾਂਜੀ।
ਸਾਡਾ ਯੂਥ ਤੇ ਇਹ ਹੀ ਹੈ ਨਾ ਹੁਣ ਬਚ ਬੱਚੇ ਹੀ ਹੈਗੇ ਨਾ।
ਹਾਂਜੀ- ਹਾਂਜੀ, ਮੈਂ ਤੇ ਚਲੋ ਤੁਹਾਡੀ ਗੱਲ ਮੈਂ ਮ ਬੜਾ ਸਹਿਮਤ ਹਾਂ ਬਈ ਬੱਚਿਆਂ ਦੇ ਬੜਾ ਜਿਆਦਾ ਇਫੈਕਟ ਪੈ ਰਿਹਾ ਮੈਂ ਕਹਿ ਰਿਹਾ ਬੱਚਿਆਂ ਛੱਡੋ ਪਹਿਲੇ, ਪਹਿਲੇ ਹੁਣ ਵੱਡਿਆਂ ਦੇ ਕਾਫ਼ੀ ਪੈ ਗਿਆ ਜੇ ਪਹਿਲੇ ਨਾ ਬੰਦਾ ਕਿਸੇ ਘਰ ਜਾਦਾ ਸੀ ਨਾ ਜਾਂਦਾ ਸੀ ਨਾ- ਸਾਰੇ ਬੈਂਹ ਕੇ ਗੱਲਾਂ ਬਾਤਾਂ ਕਰਦੇ ਸਨ ਅਪਨਾ। ਫੇਰ ਸਾਨੂ ਉਹਦੀ ਸੁਣਦੇ ਸਨ, ਤੇ ਹੁਣ ਕੀ ਹੋ ਗਿਆ। ਹਰ ਬੰਦ ਬੰਦਾ ਨਾ ਜਿਵੇ ਕਰ ਜਾਓ ਹਰ ਬੰਦਾ ਆਪਣੇ ਫੋਨ ਲੈ ਕੇ ਬਹਿ ਜੇਗਾ, ਉਹਨੂੰ ਨੀ ਪਤਾ ਉਹਨੂੰ ਨੀ ਪਤਾ ਕੋਈ ਪਰੋਣਾ ਆਇਆ
ਇਹ ਗੱਲ ਬਿਲਕੁਲ ਠੀਕ ਕਰਦੇ ਪਓ ਲੱਗਦਾ ਬੜਾ ਬੁਰਾ ਹੈ ਅਗਰ ਕਿਸੇ ਦੇ ਕਰ ਜਾਈਏ ਤੇ ਉਹ ਫੋਨ ਚਾਲਾਂਦਾ ਪਿਆ ਹੋਵੇ ਸਾਡੇ ਵੱਲ ਹਾਂ ਗੱਲਾਂ ਤੇ ਕਰਦਾ ਪਿਆ ਨਾਲ-ਨਾਲ, ਤੇ ਧਿਆਨ ਕਿੱਥੇ ਹੋਰ ਹੀ ਹੈ ਫੋਨ ਵਿੱਚ ਬੜੇ ਹੋ ਲੱਗਦਾ ਬੁਰਾ ਹੈ।
ਹਾਂਜੀ। ਮਤਲਬ ਕਿ ਹਰ ਕਰ ਦੇ ਇਹ ਉਹ ਕਹਾਣ ਹੋਗੀ ਤੁਸੀਂ ਕਰ ਜਾਓਗੇ ਆਪਣਾ ਫੋਨ ਲੈ ਕੇ ਚਾਰੋ ਜਣੇ ਬੇਜਣਗੇ ਫ ਭਰੋਣਾ ਆ ਉਹਨਾਂ ਦੀ ਗੱਲ ਬੰਦ ਕਰ ਲੋ ਕੁੱਛ ਹਰ ਬੰਦਾ ਓਪਰੋ ਫੋਨ ਲੈਕੇ ਬੈਜੇਗਾ ਫਿਰ ਚਲੋ ਏੰਨੇ ਚੀਜਾ ਪਾਨੀ ਆ ਓ ਰੋਟੀ ਅਪਨਾ ਖਾ ਪੀ ਚਲਦੇ ਬਣਨਗੇ।
ਬਈ ਬੰਦਾ ਪੈ, ਹਾਂ, ਪੈਲੇ ਦੇ ਜਮਾਨੇ ਨਾ ਬੰਦਾ ਗੱਲਾਂ ਬਾ ਤਾ ਨਾਲ ਇੱਕ ਦੂਜੇ ਦੇ ਮਆ ਮਤਲਬ ਅਹ ਗਮ ਖੁਸ਼ੀ ਫਰੋਲਦਾ ਸੀ ਹੁਨ ਅਜ ਕਿਸੇ ਨੂੰ ਕਿਸੇ ਦੀ ਲਾਈਫ ਕੁਛ ਨੀ ਲੈਣਾ-ਦੇਨਾ ਬਸ ਵਿਖਦਾ ਪਿਆ ਖੁਸ਼ ਏ ਜੀ, ਹਾਂਜੀ ਖੁਸ਼ ਸਮਝ ਲਿੱਤਾ ਜੀ, ਸੋ ਚਲ ਮੀਡੀਆ ਤੇ ਵੈਸੇ ਵੀ ਤੁਆਨੂੰ ਪਤਾ ਈ ਏ, ਅਹ ਕੋ ਵੀਖਦਾ ਕੁਛ ਹੋਰ ਏ, ਹੁੰਦਾ ਕੁਛ ਹੋਰ ਏ।
ਹਾਂਜੀ, ਠੀ ਕੈਰੇ ਓ ਬਿਲਕੁਲ ਤੁਸੀਂ।
ਚਲੋ ਬਾਕੀ ਕੀ ਕਰ ਸਕਨੇ ਆ ਅਸੀਂ ਤੇ ਆਪ ਪੇ ਆਪਣੇ ਨੂੰ ਈ ਕੰਟਰੋਲ ਅਪ ਅਪਨੇ ਤੋਂ ਹੀ ਸ਼ੁਰੂਆਤ ਕਰ ਸਕਨੇ ਆ ਹਾਂ ਬਈ ਅਵੋਇਡ ਕਰੀਏ, ਵੀ ਹਾਂ ਥੋੜਾ ਬਹੁਤਾ ਅਪਨੇ ਕਿਸੇ ਓਰ ਚੀਜਾਂ ਚ ਧਿਆਨ ਲਾਈ ਪਹਿਲੇ ਦੀ ਔਰਤਾਂ ਵੀ ਐਵੇਂ ਹੁੰਦੀਆਂ ਸੀ ਕਿ ਹਾ ਵੇਲਾ ਟਾਈਮ ਹੁੰਦਾ ਸੀ ਸਿਲਾਈ ਕਰ ਲੀ ਤੀ, ਬੁਨਾਈ ਕਰ ਲਿੱਤੀ, ਕਢਾਈ ਕਰ ਲਿੱਤੀ, ਏ ਚੀਜਾ ਹੁੰਦੀਆਂ ਸੀ ਅੱਜ-ਕੱਲ ਸਾਰੇ ਕੋਈ ਕਰਕੇ ਰਾਜੀ ਨਈ ਐ। ਸਾਰੀਆਂ ਕਹਿੰਦੇ ਆ ਸਾਡੇ ਕੋਲ ਨੀ ਹੋਂਦੇ। ੋਦੇ
ਹਾਂਜੀ ਹਾਂਜੀ।
ਚਲੋ ਬਾਕੀ ਕੋਸ਼ਿਸ਼ ਤੇ ਕਰੀ ਦੀਏ ਕਿ ਹਾਂ ਬਈ ਅਵੋਇਡ ਕਰੀਏ ਜਿੰਨਾ ਹੋ ਸਕੇ ਬੱਚਿਆਂ ਨੂੰ ਵੀ ਦੂਰ ਰੱਖੀਏ।
ਹਾਂਜੀ ਹਾਂਜੀ
ਹੋਰ ਚਲੋ ਠੀਕ ਏ ਫੇਰ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗ ਯਾ। ਫੇਰ ਕਰਾਂਗੇ ਕਿਸੀ ਦਿਨ ਗੱਲ ਠੀਕ ਏ। ਠੀਕ ਹੈ ਓਕੇ ਜੀ।